ਹੈਲੋ।
ਹੈਲੋ।
ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਮ। ਹਾਂਜੀ ਮੈਮ ਆਵਾਜ਼ ਜ ਆਰੀ ਹੈ ਸਤਿ ਸ੍ਰੀ ਅਕਾਲ ਵਧੀਆ ਜੀ ਵਧੀਆ ਤੁਸੀਂ ਸੁਣਾਓ। ਹਾਂਜੀ ਹਾਂਜੀ, ਸਭ ਵਧੀਆ ਜੀ ਤੁਂ ਤੁਸੀਂ ਦੱਸੋ ਹੋਰ ਘਰ ਠੀਕ ਨੇ ਸਾਰੇ।
ਹਾਂਜੀ ਹਾਂਜੀ, ਹੋਰ ਕੀ ਕਰ ਰਹੇ ਸੀ?
ਬਸ ਕੁਛ ਨੀ ਮੈਮ ਰੋਟੀ ਪਾਣੀ ਖਾ ਕੇ ਹਟੇ ਸੀਗੇ ਹੁਣ, ਚਾਹ ਪੀ ਕੇ ਹਟੇ ਸੀਗੇ। ਘਰਦੇ ਕਹਿੰਦੇ ਰੋਟੀ ਤੋਂ ਬਾਅਦ ਚਾਹ ਬਣਾ ਲੋ, ਤੇ ਚਾਹ ਪੀ ਕੇ ਹਟੇ ਸੀਗੇ। ਹਾਂਜੀ ਹਾਂਜੀ।
ਠੀਕ ਹੈ ਠੀਕ ਹੈ, ਚਲੋ ਇਹ ਵੀ ਵਧੀਆ ਫੇਰ ਨਹੀਂ ਮੈਮ ਮੈਂ ਹਾਲੇ ਖਾਇਆ ਨਹੀਂ ਨਾਂਜੀ ਨਾਜੀ ਹਾਂਜੀ ਹਾਲੇ ਮੈਨੇ ਖਾਣਾ, ਹਾਂਜੀ ਹੋਰ ਦੱਸੋ।
ਬਸ ਵਧੀਆ ਜੀ ਵਧੀਆ ਹੋਰ ਤਾਂ
ਕੋਈ ਨਵੀਂ ਤਾਜ਼ੀ ਗੱਲ ਬਾਤ ਹੋਰ।
ਬਸ ਕੁਛ ਨੀ ਜੀ ਹੋਰ ਤੁਸੀਂ ਦੱਸੋ ਕੀ ਬਣਾਇਆ ਅੱਜ? ਤੁਸੀਂ ਖੁਦ ਬਣਾਣੇ ਓ‌। ਯਾ ਕਿਵੇਂ ਘਰ ਦੇ
ਮੇਰੇ ਘਰਦੇ ਬਣਾਂਦੇ ਆ ਮੈਂ ਤਾਂ ਬਸ ਥੋੜਾ ਬਹੁਤ ਊ ਕੰਮ ਕਰਨਾ ਹੁੰਦਾ। ਬਾਕੀ ਤਾਂ ਮੇਰੇ ਘਰ ਦੇ ਹੀ ਕਰਦੇ ਨੇ।
ਓਕੇ। ਰੋਟੀ ਸਬਜ਼ੀ ਤਾਂ ਫੇਰ ਘਰਦੇ ਈ ਕਰਦੇ ਹੋਣਗੇ।
ਹਾਂਜੀ ਹਾਂਜੀ ਉਹੀ ਕਰਦੇ ਨੇ।
ਠੀਕ ਹੈ ਠੀਕ ਹੈ। ਸਾਡੇ ਵੀ ਬਸ ਮੰਮਾ ਨਹੀਂ ਕਰਦੇ ਨੇ।
ਅੱਛਾ ਅੱਛਾ, ਹਾਂਜੀ ਹਾਂਜੀ, ਵੈਸੇ ਅੱਜ ਕੱਲ ਇਹੀ ਆ ਕਿ ਚਲੋ ਮੰਮੀ ਹੁਣੀ ਆ ਬਣਾਂਦੇ ਆ ਸਾਰਿਆਂ ਦੇ
ਹਾਂਜੀ ਹਾਂਜੀ ਬਸ।
ਕਈ ਵਾਰੀ ਪੜ੍ਹਾਈ ਕਰਦੀਆਂ ਨੇ ਕਈ ਤਾਂ ਨੀ ਉਹਨਾਂ ਨੂੰ ਕੰਮ ਲਾਂਦੇ ਹੈਗੇ।
ਹਾਂਜੀ ਹਾਂਜੀ ਬਿਲਕੁਲ। ਹਾਂਜੀ ਤੇ ਕਹਿ ਦਿੰਦੇ ਨੇ ਵੀ ਚਲੋ ਉਹ ਸਾਰੀ ਉਮਰ ਹਨਾ ਇਹੀ ਚੀਜ਼ਾਂ ਕਰਨੀਆਂ ਨੇ ਵੀ ਚਲੋ ਹੁਣ ਖਾਓ ਤੁਸੀਂ। ਚਲੋ ਘਰਦੇ ਆਪੇ ਮਨਾ ਕਰ ਦਿੰਦੇ ਨੇ। ਬਸ ਹੁਣ ਮਤਲਬ ਦੂਜਾ ਛੋਟਾ ਮੋਟਾ ਕੰਮ ਨਾਲ ਕਰਾਈ ਕਰਾ ਦਈ ਦਾ।
ਹਾਂਜੀ ਹਾਂਜੀ ਇਹ ਤਾਂ ਦੇਖ ਖੋ ਹੈ ਹੀ ਗਿਆ
ਹਾਂਜੀ ਹਾਂ
ਹੋਰ ਸੁਣਾਓ ਕੋਈ ਨਵੀਂ ਤਾਜ਼ੀ
ਬਸ ਵਧੀਆ ਜੀ ਠੀਕ ਠਾਕ ਲੰਘੀ ਜਾਂਦਾ ਜੀ ਟਾਈਮ
ਠੀਕ ਹੈ ਠੀਕ ਹੈ ਹੋਰ ਤੁਹਾਨੂੰ ਕੋਈ ਹਾਂਜੀ ਹਾਂਜੀ ਹੋਰ ਮੈਮ ਨਵੀਂ ਤਾਜ਼ੀ
ਬਸ ਵਧੀਆ ਜੀ ਨਵੀਂ ਤਾਜੀ ਤਾਂ ਕੁਛ ਨੀ ਹੈਗੀ ਹਜੇ ਕਿਤੇ ਗਏ ਵੀ ਨਹੀਂ ਹੈਗੇ ਘੁੰਮਣ ਹਨਾ ਚਲੋ ਜੇ ਬੰਦਾ ਘੁੰਮ ਕੇ ਆਇਆ ਹੋਵੇ ਹਨਾ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ
ਹਾਂਜੀ ਹਾਂਜੀ ਇਹ ਤਾਂ ਚਲੋ ਹੈ ਹੀ ਗਿਆ
ਹਾਂਜੀ ਹਾਂਜੀ ਬਣ ਰਹੀ ਸੀਗੀ ਪਲੈਨਿੰਗ ਘੁੰਮਣ ਦੀ ਤੇ ਫੇਰ ਹਨਾ ਕੋਈ ਕਹਿੰਦਾ ਕਿਤੇ ਜਾਣਾ ਕੋਈ ਕਹਿੰਦਾ ਕਿਤੇ ਜਾਣਾ ਬਸ ਫਿਰ ਸਲਾਹ ਹੀ
ਹਾਂਜੀ ਹਾਂਜੀ ਹੋਰ ਤੁਸੀਂ ਵੀ ਮੱਝਾਂ ਵਗੈਰਾ ਰੱਖੀਆਂ ਹੋਈਆਂ ਨੇ
ਨਹੀਂ ਨਹੀਂ ਅਸੀਂ ਨੀ ਰੱਖੀਆਂ ਹੋਈਆਂ ਪਹਿਲਾਂ ਮਤਲਬ ਰੱਖੀਆਂ ਹੋਈਆਂ ਸੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ ਹੁਣ ਤਾਂ ਨੀ ਰੱਖੀਆਂ ਹੋਈਆਂ ਹੈਗੀਆਂ
ਅੱਛਾ ਅੱਛਾ
ਅੱਜ ਦੇ ਟਾਈਮ ਚ ਆਪਣੇ ਤੋਂ ਹਾਂਜੀ ਹਾਂਜੀ ਛੋਟੇ ਸੀਗੇ ਜਦੋਂ ਅਸੀਂ ਉਦੋਂ ਰੱਖੀਆਂ ਹੋਈਆਂ ਸੀਗੀਆਂ ਅੱਜ ਦੇ ਟਾਈਮ ਚ ਤਾਂ ਹਨਾ ਘਰ ਦਾ ਮਤਲਬ ਸਾਫ ਸਫਾਈਆਂ ਹੋ ਜਾਣ ਉਹੀ ਵੱਧ ਦੂ ਆ ਨਾ
ਹਾਂਜੀ ਹਾਂਜੀ ਅੱਜ ਕੱਲ੍ਹ ਤਾਂ ਦੇਖੋ ਓਹੀ ਆ ਤੁਹਾਨੂੰ ਪਤਾ ਵੈਸੇ ਅੱਜ ਕੱਲ ਲੋਕਾਂ ਨੂੰ ਨਿਵੇਂ ਜਿਆਦਾ ਵੱਡੇ ਵੱਡੇ ਘਰ ਪਾ ਰਖੇ ਉਹਨਾਂ ਤੋਂ ਉੱਥੇ ਹੀ ਨੀ ਝਾੜੂ ਪੋਚਾ ਜਾ ਸਫਾਈ ਹੁੰਦੀ ਹੈਗੀ
ਹਾਂਜੀ ਹਾਂਜੀ ਉਹੀ ਹੈ ਨਾ ਫਿਰ ਕਿਉਂਕਿ ਮੱਝਾਂ ਨਾਲ ਤਾਂ ਬਹੁਤ ਕੰਮ ਵੱਧ ਜਾਂਦਾ ਹਨਾ
ਹਾਂਜੀ ਹਾਂਜੀ ਮੱਝਾਂ ਹਾਂਜੀ ਫੇਰ ਤਾਂ ਟਾਈਮ ਉਹਨਾਂ ਨੂੰ ਤਾਂ ਦੋ ਤਿੰਨ ਘੰਟੇ ਲੱਗ ਜਾਂਦੇ ਨੇ ਫੇਰ ਤਾਂ ਦੇਖੋ ਕੰਮ-
ਬਿਲਕੁਲ-ਬਿਲਕੁਲ ਦੇਖੋ ਫਿਰ ਸਾਰਾ ਦਿਨ ਬੰਦਾ ਵਿਹਲਾ ਨਹੀਂ ਹੋ ਸਕਦਾ ਹੈਗਾ ਸਾਰਾ ਦਿਨ ਕਦੇ ਕੁਛ ਕਰ ਲਿਆ ਕਦੇ- ਕੁਛ ਕਰ ਲਿਆ ਹਨਾ।
ਹਾਂਜੀ ਫਿਰ ਤਾਂ ਦੇਖੋ ਚੱਲਦਾ ਹੀ ਰਹਿੰਗਾ ਦੇਖੋ ਉੱਥੇ ਕੋਈ ਨਾ ਕੋਈ ਆ ਜਾਂਦਾ। ਹੁਣ ਜਿਵੇਂ ਸਾਡੇ ਖੇਤ ਨੂੰ ਉੱਥੇ ਕੋਈ ਨਾ ਕੋਈ ਆ ਗਿਆ ਤਾਂ ਮੇਰੇ ਡੈਡੀ ਹੋਣ ਦਾ ਕੰਮ ਹੀ ਨਹੀਂ ਖਤਮ ਹੁੰਦਾ। ਸਾਰਾ ਦਿਨ ਵੀ ਵਿਚਾਰੇ ਲੱਗੇ ਰਹਿੰਦੇ ਨੇ ਉਹ- ਤੂੰ ਦੇਖੋ ਕਦੇ ਕੋਈ ਆ- ਫੇਰ ਉਹਦੇ ਕੋਲ ਵੀ ਬੈਠਣਾ ਪੈਂਦਾ ਅੱਧਾ ਘੰਟਾ ਜਾਂ ਘੰਟਾ-
ਹਾਂਜੀ-ਹਾਂਜੀ-ਹਾਂਜੀ ਤੇ ਨਾਲ ਇੱਕ ਚੀਜ਼ ਹੋਰ ਵੀ ਹੈ ਨਾ ਮੱਝਾਂ ਰੱਖ ਕੇ ਹੁਣ ਦੇਖੋ ਬੰਦਾ ਕਿਤੇ ਜਾ ਨਹੀਂ ਸਕਦਾ! ਦਾ ਹੈਗਾ।
ਹਾਂਜੀ-ਹਾਂਜੀ ਇਹ ਤਾਂ ਦੇਖੋ ਸਭ ਤੋਂ ਜ਼ਰੂਰੀ ਆ ਵੀ ਬੰਦਾ- ਤੇ ਜਾ ਹੀ ਨਹੀ ਸਕਦਾ।
ਹਾਂਜੀ ਮਤਲਬ ਜੇ ਚਲਾ ਜਾਂਦਾ ਹਨਾ ਦੇਖੋ ਨਾਲ ਦੀ ਨਾਲ ਚ- ਕਿੰਨੀ ਦੂਰ ਗਿਆ।
ਹਾਂਜੀ-ਹਾਂਜੀ ਉਹਨੂੰ ਵਾਪਸ ਆਣਾ ਹੀ ਪੈਂਦਾ
ਹਾਂਜੀ-ਹਾਂਜੀ ਇਹ ਚੀਜ਼ ਕਰ ਕੇ ਬਸ ਦਿੱਕਤ ਹੋ ਜਾਂਦੀ ਹੈ ਜੀ।
ਹਾਂਜੀ-ਹਾਂਜੀ!
ਸੀ ਇੱਕ ਪੈਟ ਰੱਖਿਆ ਹੋਇਆ ਸੀਗਾ ਕੁੱਤਾ ਰੱਖਿਆ- ਰਖਿਆ ਹੋਇਆ ਸੀਗਾ ਹਨਾ ਮਤਲਬ ਜਿਵੇਂ ਹੁਣ ਅਸੀਂ ਸਾਨੂੰ ਕਿਤੇ ਜਾਣਾ ਪੈਂਦਾ ਸੀਗਾ ਬੜੀ ਦਿੱਕਤ ਆਦੀ ਸੀਗੀ ਕਿ ਉਹਨੂੰ ਕੱਲਾ ਨਹੀਂ ਛੱਡ ਸਕਦੇ। ਕੀ ਕਰ-
ਤੇ ਇੱਕ ਇਹ ਚੀਜ਼ ਮ ਦੇਰ ਤੋਂ ਦੇਖੋ ਇੱਕ ਛੋਟਾ ਜਿਹਾ ਹੀ ਹੋਵੇੱ ਗੱਲ ਉਹ ਬਿਲਕੁਲ ਛੋਟਾ ਜਿਹਾ ਹੁਣ ਤਾਂ ਚਲੋ ਆਪਾਂ ਲੈ ਵੀ ਜਾਂਦੇ ਹਾਂ ਨਾਲ ਵੀ ਕ ਚਲੋ ਐਵੇਂ ਪਰ- ਹਰ ਇੱਕ ਨੂੰ ਜਿਵੇਂ ਹੁਣ- ਆਪਾਂ ਨੂੰ ਕਈ ਵਾਰੀ ਬੱਸਾਂ ਚ ਵੀ ਜਾਣਾ ਪੈਂਦਾ ਚਲੋ ਆਪਣੇ- ਦੇ ਨਾਲ ਨਹੀਂ ਜਾਂਦੇ ਫੇਰ ਬੱਸਾਂ ਚ ਆਪ ਕਿਵੇਂ ਲੇ- ਜਾਈਏ ਹਨਾ।
ਸਹੀ ਗੱਲ ਹੈ ਜੀ ਬਿਲਕੁਲ-ਬਿਲਕੁਲ ਫੇਿਰ ਪਿੱਛੋਂ ਦੇਖ ਕੱਲਾ ਵੀ ਨਹੀਂ ਰਹਿ ਸਕਦਾ ਜੀ ਆਪਾਂ ਚਲੇ ਆ ਜਾਂਦੇ ਆ ਫਿਰ ਟੈਨਸ਼ਨ
ਹਾਂ ਫੇਰ ਕੋਈ ਦ ਦੂਜੇ ਬੰਦਾ ਉਹਨੂੰ ਰੋਟੀ ਪਾਣੀ ਜਾਂ ਕੁਛ ਪਾ ਕੇ ਵੀ ਆਂਦਾ- ਤਾਂ ਉਹਨੂੰ ਵੀ-
ਨਹੀਂ ਹਾਂਜੀ-ਹਾਂਜੀ ਦੂਜੇ ਬੰਦੇ ਤੋਂ ਫੇਰ ਖਾਂਦੇ ਹੀ ਨਹੀਂ ਨਾ ਹੈਗੇ ਉਹ, ਹੁਣ ਦੇਖੋ ਤੁਸੀਂ ਮੱਝਾਂ ਨਾਲ, ਲਗਾ ਲੋ ਧਾਰਾਂ ਵਗੈਰਾ ਦੇਖੋ ਹਨਾ ਜਿਹੜੇ ਕੱਢਦੇ ਨੇ, ਡੇਲੀ ਤਾਂ ਮਤਲਬ ਉਹ ਉਹਨਾਂ, ਤੋਂ ਹੀ ਹੱਥ ਲਵਾਦੇ ਨੇ ਹੁਣ ਤੀਜਾ ਬੰਦਾ ਆ ਕੇ ਹਨਾ।
ਹਾਂਜੀ-ਹਾਂਜੀ ਇਹ ਤਾਂ ਦੇਖੋ ਹੈਗਾ ਵੀ ਦੇਖੋ ਉਹ ਜਿੱਦ ਦੂਜੇ ਬੰਦੇ ਤੋਂ ਕੱਢ ਦਾ ਵੀ ਆ ਨਾ ਤਾਂ ਉਹ ਥੋੜਾ ਬਹੁਤ ਦੁੱਧ ਹੀ ਦੇਣ ਗਈਆਂ। ਜਿੰਨਾ ਹੋ ਅੱਗੇ ਦਿੰਦੀਆਂ ਨੇ ਨਾ ਦੁੱਧ ਦਿੰਦੀ। ਦੀਆਂ ਹੀ ਨੀ ਹੈਗੀਆਂ।
ਬਿਲਕੁਲ-ਬਿਲਕੁਲ ਫੇਰ ਇਹ ਦਿੱਕਤ ਆ ਜਾਂਦੀ ਆ ਸਭ ਬੜੀ,
ਵੀ ਚਲੋ ਉਹਨਾਂ ਨੂੰ ਨੀ ਇੰਨਾ ਹੁੰਦਾ ਗਾਵਾਂ ਨੂੰ ਉਹ ਥੋੜਾ ਹੋਰ ਜੇ ਹਿਸਾਬ ਨਾਲ ਉਹਨਾ ਨੂੰ, ਵੀ ਚੱਕਰ ਪੈਂਦਾ ਉਹਨਾ ਦੀਆਂ ਕੋਈ ਵੀ ਕੱਢ ਸਕਦਾ ਤਾਰਾਂ ਦੇਖੋ। ਪਰ ਮੱਝਾਂ ਦਾ ਹੋ ਜਾਂਦਾ ਜਿਆਦਾ। ਹੁਣ ਸਾਡੇ ਇਹੀ ਆ ਵੀ ਜੋ, ਜਿੰਨਾਂ ਦੀ ਮਈ ਮੇਰੇ ਡੈਡੀ, ਡੀ ਉਹਨਾ ਨੇ ਕੱਢਣੀ ਆ ਤਾਂ ਧਾਰ ਤਾਂ ਉਹ ਮੇਰੇ ਡੈਡੀ ਹੀ ਕੱਢਣਗੇ। ਤਾਂ ਉਹ ਮਾਝੇ ਲਗਾਲੋ ਦੂਜੇ ਬੰਦੇ ਨੂੰ ਤਾਂ ਦਿੰਦੀ ਹੀ ਨੀ ਦੁੱਧ,
ਹਾਂਜੀ-ਹਾਂਜੀ ਦੂਜੇ ਬੰਦੇ ਦੇ ਹੱਥ ਨਹੀਂ ਲੱਗਦੇ ਹੈਗੇ ਪਰ ਦੇਖੋ ਜੇ ਆਪਾਂ ਇੱਕ ਪਾਸੇ ਸੋਚ ਜੇ ਹਨਾ ਮੱਝਾਂ ਰੱਖਣ ਦਾ ਤੇ ਜੇ ਹਨਾ ਕੋਈ ਵੀ, ਜਾਨਵਰ ਲਾ ਲਓ ਆਪਾਂ ਰੱਖਦੇ ਹਾਂ ਫੇਦਾ ਵੀ ਬਹੁਤ, ਹੁਣ ਮੱਝਾਂ ਦੇ ਦੁੱਧ ਤੋਂ ਕਿੰਨੀਆਂ ਸਾਰੀਆਂ ਚੀਜ਼ਾਂ,
ਹਾਂਜੀ-ਹਾਂਜੀ ਹੁਣ ਦੇਖੋ। ਅੱਜ ਕੱਲ੍ਹ ਡੇਰੀ ਚ ਤਾਂ ਕਿੰਨਾ ਮਹਿੰਗਾ ਦੁੱਧ, ਦੁੱਧ ਮਿਲਦਾ ਆਪਾਂ ਨੂੰ ਖਰੀਦਦੇ ਹੋਏ ਵੀ ਕਿੰਨਾ ਉਹ ਹੁੰਦਾ।
ਬਹੁਤ ਜਿਆਦਾ ਹੁੰਦੀ ਆ ਹਨਾ।
ਤੇ ਘਰ ਦੇ ਚ ਇਹ ਆ ਵੀ ਆਪਾਂ ਘਰੇ ਵਰਤ ਵੀ, ਸਕਦੇ ਜਿੰਨਾ ਮਰਜ਼ੀ, ਖੁੱਲਾ ਦੁੱਧ ਹੁੰਦਾ ਫੇਤਾ ਚ ਆਪਾਂ ਚਾਰ, ਕਿੱਲੋ ਵਰਤ ਲੋ ਪੰਜ, ਦ ਹੀ ਲੱਸੀ ਵਗੈਰਾ ਫੇਰ ਨੀ ਜਦੋਂ ਆਪਾਂ ਮੁੱਲ ਦਾ, ਖਰੀਦਿਆ ਫੇਰ ਆਪਾਂ ਨੂੰ ਸੋਚਣਾ ਵੀ ਪੈਂਦਾ ਵਰਤ ਹੋਏ ਵੀ,
ਨਾਲੇ ਉਹ ਵਧੀਆ ਵੀ ਨਹੀਂੀ ਹੁੰਦਾ ਹੈਗਾ ਹੁਣ ਦੇਖੋ ਜਿਹੜਾ ਘਰ ਦਾ ਹੋਊਗਾ ਉਹ ਕਿੰਨਾ ਵਧੀਆ ਦੁੱਧ ਹੁੰਦਾ ਚਾਹ ਵੀ ਉਹਦੀ ਕਿੰਨੀ ਵਧੀਆ ਬਣਦੀ ਹੈ ਜੇ ਆਪ ਆਪਾਂ ਦਹੀਂ ਵਗੈਰਾ ਲਾਂਦੇ ਹਾਂ ਭੋਆ ਕੱਢ ਪਦੇ ਹ ਹਨਾ
ਘਰ ਵਾਲੇ ਦੁੱਧ ਦਾ ਤਾਂ ਦੇਖੋ ਫਾਇਦਾ ਹੀ ਹੁੰਦਾ ਦਾ
ਹਾਂਜੀ- ਹਾਂ।
ਅੱਜ-ਕੱਲ ਹੁਣ ਦੇਖੋ ਜਿਵੇ ਪਊ ਜਿਹੜਾ ਪਊ ਕਈ ਘਰਾਂ ਤੋਂ ਵੀ ਲਾਂਦੇ ਹਾਂ ਉਹ ਵੀ ਦੇਖੋ ਕਈ ਵਾਰੀ ਆਪਾਂ ਨੂੰ ਪਤਲਾ ਦੁੱਧ ਦਿੰਦੇ। ਨੇ ਮਿਕਸ ਅਪ ਕਰਕੇ, ਪਰ ਕੁੱਛ ਲੋਕ ਐਵੇਂ ਦੇ ਹੁੰਦੇ ਨੇ ਵੀ ਜਿਹਨਾਂ ਨੂੰ ਸੋਚ ਅਗਲੇ ਹੁੰਦੇ ਨੇ ਵੀ ਨਹੀਂ ਅਗਲਾ ਵੀ ਪੈਸੇ ਲਾ ਕੇ ਦੇ ਰਿਹਾ, ਤਾਂ ਉਹ ਵਧੀਆ ਹੀ ਦੇਣਗੇ ਹੁਣ। ਸਾਡੇ ਵੀ ਲੱਗੇ ਹੋਏ ਨੇ ਗਾਹਕ ਤਾਂ ਦੇਖੋ ਉਹੀ ਹੈਨਾ। ਵੀ ਉਹ ਆਪਣੀ-ਆਪਣੀ ਉਹ ਆਂ
ਦੇਖੋ ਜਿੱਥੇ ਘਰ ਦਾ ਕਿੱਲੋ ਦੁੱਧ ਹੁੰਦਾ ਨਾ ਉੱਥੇ ਡੇਅਰੀ ਵਾਲਾ ਦੋ-ਢਾਈ ਕਿੱਲੋ ਦੁੱਧ ਲੱਗੂਗਾ ਮਤਲਬ ਘਰ ਦਾ ਦੁੱਧ ਇੰਨਾ ਗਾੜਾ ਹੁੰਦਾ ਤੇ ਡੈਅਰੀ ਵਾਲਾ
ਹਾਂਜੀ-ਹਾਂਜੀ, ਡਾਇਅਰੀ ਵਾਲੇ ਤਾਂ ਬਿਲਕੁਲ ਦੇਖੋ ਪਤਲਾ ਦਿੰਦੇ ਨੇ ਤੇ ਰੇਟ ਜਿਆਦਾ ਹੁੰਦਾ। ਅੱਦਾ ਉਹਨਾਂ ਦਾ। ਜਦਕਿ ਦੇਖੋ ਜੀ ਆਮ ਕਿਸਾਨ ਤੋਂ ਰੇਟ ਆਮ ਕਿਸਾਨ ਨੂੰ ਉਹ ਘੱਟ ਦਿੰਦੇ ਨੇ ਜਿਹੜਾ ਪਾ ਕੇ ਆਉਂਦਾ ਦੁੱਧ ਐ ਨਾ। ਵਧੀਆ, ਉਹਨੂੰ ਘੱਟ,
ਉਨ੍ਹਾਂ ਦੀ ਵੀ ਕਿੰਨੀ ਮਿਹਨਤ ਲੱਗਦੀ ਹੈਨਾ ਦੇਖੋ ਸਾਰਾ ਦਿਨ ਲੰਘ ਗਇਆ। ਟਾਈਮ ਨਹੀਂ, ਸਵੇਰ ਤੋਂ ਉੱਠ ਕੇ ਰਾਤ ਨੂੰ ਵੀ ਫੇਰ ਦੇਖੋ ਮੱਝਾਂ ਦੀ ਰਾਖੀ ਕਰਨੀ ਆ।
ਹਾਂਜੀ ਫੇਰ ਵੀ ਰਾਖੀ ਵੀ ਕਰਨੀ ਪੈਂਦੀ ਅੱਜ-ਕੱਲ੍ਹ ਦੇ ਦੇਖੋ ਤਾਂ ਖਲ ਫੀਡ ਕਿੰਨਾ ਮਹਿੰਗਾ ਹੋ ਗਿਆ।
ਬਿਲਕੁਲ-ਬਿਲਕੁਲ ਫੇਰ ਵੀ ਲੋਕ ਕਹਿਣਗੇ ਵੀ ਦੇਖੋ ਕਿੰਨਾ ਮਹਿੰਗਾ ਦੁੱਧ ਦਿੰਦੇ ਨੇ।
ਹਾਂਜੀ-ਹਾਂਜੀ, ਮਿਹਨਤ ਨੀ ਦੇਖ ਰਹੇ ਦੇਖੋ ਹਾਂ, ਹੁਣ ਅੱਜ-ਕੱਲ ਪੰਦਰਾਂ ਸੌ ਰੁਪਏ ਨੂੰ ਥੈਲਾ ਹੋਇਆ-ਹੋਇਆ ਇੱਕ ਫਲ-ਫਰੂਟ ਦਾ, ਦੇਖੋ ਹੁਣ ਜਿਨਾਂ ਨੇ ਰੱਖਿਆ ਹੋਣੀਆਂ ਅਗਲਿਆਂ ਨੇ ਵਧੀਆ ਰੱਖੀਆਂ ਹੋਈਆਂ ਦਸ। ਵਾਰਾਂ ਦੁੱਧ ਵਾਲੀਆਂ ਮੰਝਾਂ ਤਾਂ ਉਹਨਾਂ ਦਾ ਤਾਂ ਦੋ-ਤਿੰਨ ਦਿਨ ਚ ਖਤਮ ਹੋ ਜਾਂਦਾ।
ਬਿਲਕੁਲ-ਬਿਲਕੁਲ, ਬਹੁਤ ਮਿਹਨਤ ਕਰਨੀ ਪੈਂਦੀ ਹੈ ਇਸ ਕੰਮ ਲਈ ਵੀ।
ਕੰਮ ਲਈਏ। ਦੇਖੋ ਹਰ ਇੱਕ ਤੋਂ ਤਾਂ ਹੁੰਦਾ ਵੀ ਨੀ ਹੈਗਾ ਇਹ ਕੰਮ ਫਿਰ ਤਾਂ ਸਾਰਾ ਦਿਨ ਦੋ-ਤਿੰਨ ਬੰਦਿਆਂ ਨੂੰ ਉੱਥੇ ਹੀ ਰਹਿਣਾ ਪੈਂਦਾ ਖੇਤ ਦੇ ਵਿੱਚ ਮੱਝਆ ਕੋਲ। ਹੁਣ ਤਾਂ ਦੇਖੋ, ਕਿੰਨਾ ਵਾ ਸਿਸਟਮ ਚੱਲ ਪਿਆ ਸੀ। ਚਾਰ ਬੰਦੇ ਸੀਗੇ ਜਿਹੜੇ ਮੱਜਾਂ ਲਈ। ਤੇ, ਉਹ ਸਿਸਟਮ ਵੀ, ਚੱਲਿਆ ਹੋਇਆ। ਤੁਸੀਂ ਦੇਖੋ ਕਿੰਨਾ
ਹਾਂਜੀ ਹਾਂਜੀ ਹੁਣ ਦੇਖੋ ਦੁੱਧ ਵੀ ਆਪਾਂ ਨੂੰ ਤਾਂ ਹੀ ਵਧੀਆ ਮਿਲੂਗਾ ਜੇ ਆਪਾਂ ਮਰਝਾਂ ਨੂੰ ਖ਼ਰਾਕ ਵਗੈਰਾ ਚੰਗੀ ਦੇਵਾਂਗੇ ਹਨਾ ਫੇਰ ਹੁਣ ਦੇਖੋ ਕਿੰਨੀ ਮਹਿੰਗੀ ਉਹਨਾਂ ਨੇ ਖੁਰਾਕ ਆਉਂਦੀ ਹੈ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ
ਹਾਂਜੀ ਹਾਂਜੀ ਇਹੀ ਤਾਂ ਹੈਗਾ ਦੇਖੋ ਵੀ ਸਾਰੀਆਂ ਚੀਜ਼ਾਂ ਉਹ ਕਰਨੀਆਂ ਪੈਂਦੀਆਂ ਨੇ ਤੁਹਾਨੂੰ ਵੈਸੇ ਕਿੰਨੀਆਂ ਕੁੱਲਾਂ ਦਿਖਾ ਰਹੇ ਹੋ ਪਰ ਟੋਟਲ ਵੀ ਕਿੰਨੀਆਂ ਹੋ ਗਈਆਂ ਤੁਹਾਡੀਆਂ
ਮੇਰੀਆਂ ਹੋਨੀਆਂ ਵੀ ਤਾਂ ਦਿਖਾ ਰਿਹਾ ਦਸ ਕੋਲ ਹੋਨੀਆਂ ਵੀ ਦਿਖਾ ਰਿਹਾ ਤੇ ਪੰਜ ਅੱਜ ਦੀਆਂ ਨਵੀਆਂ ਆਈਆਂ ਹੋਈਆਂ ਨੇ
ਠੀਕ ਏ ਠੀਕ ਫਿਰ ਜਿਵੇਂ ਤੁਿਆ ਹਾਂਜੀ ਜਿਹੜੀਆਂ ਰਸੀਵਡ ਵਾਲੀਆਂ ਤਾਂ ਨਹੀਂ ਖ ਰਿ
ਨਹੀਂ ਨਹੀਂ ਰਿਸੀਵਡ ਤੇ ਜਿਹੜੀਆਂ ਮਤਲਬ ਰਸੀਵ ਵਾਲੀਆਂ ਨੀ ਦਿਖਾ ਰਿਹਾ ਤੇ ਅੱਜ ਦੀ ਮੇਰੀ ਕੋਈ ਕੋਲ ਨੀ ਹੋਈ ਮਤਲਬ ਉਹ ਟਾਸਕ ਦੇ ਵਿੱਚੋਂ ਤੇ ਜਿਵੇਂ ਹੁਣ ਕੱਲ ਮੈਨੂੰ ਪੰਜ ਕੋਲਾਂ ਮਿਲੀਆਂ ਸੀਗੀਆਂ ਉਹਦੇ ਚੋਂ ਮਤਲਬ ਚਾਰ ਹੋਈਆਂ ਸੀਗੀਆਂ ਇੱਕ ਮੇ ਤੋਂ ਖਾਲੀ ਸਬਮਿਟ ਹੋ ਗਈ ਸੀਗੀ
ਕੇ ਠੀਕ ਹੈ ਠੀਕ ਹੈ
ਤਾਂ ਮੇਰੀ ਕੋਈ ਨਹੀਂੀ ਹੋਈ ਹੈਗੀ
ਠੀਕ ਹੈ ਠੀਕ ਹੈ ਚਲੋ ਇਹ ਵੀ ਰਸੀਵ ਦੀ ਵੀ ਪੇਮੈਂਟ ਤਾਂ ਆਉਂਦੀ ਹੀ ਆ
ਹਾਂਜੀ ਹਾਂਜੀ ਪਰ ਚਲੋ ਦਿਖਾਉਣਾ ਚਾਹੀਦਾ ਹੈਾ
ਹਾਂ ਹਾਂ ਉਹ ਇਹਨਾਂ ਨੂੰ ਦੋ ਸਿਸਟਮ ਚਲਾਣੇ ਚਾਹੀਦੇ ਆ ਵੀ ਇੱਕ ਪਾਸੇ ਰਸੀਵ ਪਤਾ ਲੱਗੇ ਵੀ ਕਿੰਨੀਆਂ ਕੀਤੀਆਂ ਤੇ ਟੋਟਲ ਇੱਧਰ ਕਿੰਨੀਆਂ ਕੀਤੀਆਂ ਇਹ ਚੀਜ਼ ਪਤਾ ਲੱਗ ਣੀ ਚਾਹੀਦੀ ਆ ਹੁਣ ਚਲੋ ਮੈਨੂੰ ਤਾਂ ਇਹ ਆ ਵੀ ਮੈਂ ਕਿਸੇ ਦੀ ਰਿਸੀਵਡ ਨਹੀਂੀ ਕੀਤੀ ਲਗਾਈ ਹੀ ਆ ਪਰ ਇਹ ਆ ਵੀ ਜਿਵੇਂ ਹੁਣ ਇਸ ਨੰਬਰ ਤੋਂ ਨਾ ਕਈਆਂ ਨੂੰ ਲੱਗ ਰਹੀ ਹੈ ਕਈਆਂ ਨੂੰ ਲੱਗ ਨਹੀਂ ਰਹੀ ਮੇਰੀ ਕੋਲ ਪਤਾ ਨਹੀਂ ਕਿਉਂ
ਠੀਕ ਹੈ ਠੀਕ ਹੈ ਫੇਰ ਮਤਲਬ ਹੁਣ ਦੇਖੋ ਜਦੋਂ ਤੱਕ ਆਪਾਂ ਆਪਣੇ ਟਾਸਕ ਨੀ ਪੂਰੇ ਕਰਦੇ ਤਾਂ ਜਿਹੜੀ ਪੇਮੈਂਟ ਵਾਲੀ ਓਪਸ਼ਨ ਆ ਉਹ ਭਰੀ ਨਹੀਂ ਜਾਣੀ ਹੈਗੀ ਜਿਵੇਂ ਹੁਣ ਮੇਰੀਆਂ ਕੋਲਾਂ ਰਹਿੰਦੀਆਂ ਨੇ ਹਨਾ ਜਦੋਂ ਤੱਕ ਮੇਰੇ ਟਾਸਕ ਨਹੀਂ ਪੂਰੇ ਹੁੰਦੇ ਹੈਗੀ ਵੀ ਮੈਂ ਕੋਲ ਕਿਸੇ ਨੂੰ ਲਗਾਂਦੀ ਨੀ ਹੈਗੀ ਤਾਂ ਉਹ ਨਹੀਂ ਹੋ
ਉਹ ਤਾਂ ਤੁਹਾਨੂੰ ਇੱਕ ਵਾਰੀ ਤਾਂ ਦੋ ਰੁਪਏ ਆ ਗਏ ਹੋਣੇ।
ਨਹੀਂ ਨਹੀਂ ਉਹ ਆਏ ਨਹੀਂ ਹੈਗੇ ਹਜੇ ਮੈਨੂੰ ਹਜੇ ਜੇਵੇ ਨਹੀਂ ਨਹੀਂ ਜਿਵੇਂ ਉਹ ਮਤਲਬ ਦਿਖਾਉਂਦਾ ਵੀ ਹਨਾ ਜੇ ਆਪਾਂ ਪੇ ਮਤਲਬ ਫੋਰਮ ਫਿਲ ਨਹੀਂ ਕਰ ਸਕਦੇ ਅਕਾਊਂਟ ਵਾਲਾ
ਹਾਂਜੀ ਹਾਂਜੀ ਠੀਕ ਆ ਠੀਕ ਆ ਚਲੋ ਚੈੱਕ ਕਰਦੇ ਰਹੇ ਹੋ ਤੁਸੀਂ।
ਹਾਂਜੀ ਹਾਂਜੀ ਬਿਲਕੁਲ ਬਾਕੀ ਮੈਨੂੰ ਅੱਜ ਅਲੱਗ ਤੋਂ ਹਜੇ ਪੰਜ ਕੌਲਾ ਲਗਾਣੀਆਂ ਪੈਣਗੀਆਂ ਕੱਲ ਆਲੀ ਵੀ ਐਈ ਖਾਲੀ ਸਬਮਿਟ ਹੋ ਗਈ ਸੀ ਮੇਰੀ।
ਚਲੋ
ਹਾਂਜੀ ਠੀਕ ਹੈ ਜੀ ਓਕੇ